ਹੈਲੋ, ਹੈਲੋ, ਅਵਾਜ਼ ਨਹੀਂ ਆ ਰਹੀ ਭੈਣਜੀ ਤੁਹਾਨੂੰ ਮੇਰੀ?
ਆਵਾਜ਼ ਆ ਰਹੀ ਹੈ?
ਅੱਛਾ, ਠੀਕ ਹੈ ਹੋਰ ਕਿੱਦਾਂ? ਕੁਛ ਨੀ ਰੋਟੀ ਖਾ ਕੇ ਹਟਿਆ ਆਪਾਂ।
ਅੱਛਾ,
ਹੂੰ ਬਸ, ਅੱਜ ਅਸੀਂ ਮਾਸ ਵੇਲੇ ਦਾਲ ਨਾਲ ਚੋਲ ਬਣਾਏ ਸੀ। ਖਾਧੇ ਨੇ ਨਾਲ ਮਲਾਂਝ ਬਣਾਈ ਸੀ।
ਅੱਛਾ,
ਹੂੰ, ਬਸ ਠੀਕ ਹੈ।
ਹੋ ਵਧੀਆ,
ਵਧੀਆ ਜੀ,
ਗਏ ਨੀ ਛੁੱਟੀਆਂ ਚ?
ਛੁੱਟੀਆਂ ਚ ਅਸੀਂ ਗਏ ਸੀ, ਹੇਮਕੁੰਟ ਸਾਹਿਬ ਅਸੀਂ ਉੱਥੋਂ ਘੁੰਮ ਕੇ ਆਏ ਹਾਂ।
ਅੱਛਾ-ਅੱਛਾ ਕਿੱਦਾਂ ਦੀ ਰਹੀ ਯਾਤਰਾ,
ਬਹੁਤ ਵਧੀਆ ਸੀ, ਪਰ ਉੱਪਰਲੀ ਚੜ੍ਹਾਈ ਬਹੁਤ ਟਫ ਸੀ।
ਅੱਛਾ,
ਹਮ ਫੇ ਮੈਂ ਚਾੜ ਨੀ ਪਾਈ ਚੜੀ ਨੀ ਗਈ ਉੱਪਰਲੀ ਚੜਾਈ ਘੋੜਾ ਕੀਤਾ ਫੇਰ ਘੋੜੇ ਤੇ ਗਈ। ਘੋੜੇ ਨੂੰ ਦੋ ਘੰਟੇ ਚ ਪਹੁੰਚਾ ਤਾ, ਹਾਂ ਬਾਕੀ ਬੱਚੇ ਸਾਰੇ ਤੁਰ ਕੇ ਆਏ ਪੈਦਲ ਯਾਤਰਾ,
ਅੱਛਾ, ਅੱਛਾ,
ਹਾਂ ਉਹਨ ਚਾਰ ਪੰਜ ਘੰਟੇ ਲਾਤੇ,
ਹੂੰ ਇਸ਼ਨਾਨ ਵਗੈਰਾ ਕੀਤਾ ਫੇਰ ਉੱਥੇ
ਹਾਂਜੀ ਇਸ਼ਨਾਨ ਕੀਤਾ ਬੜਾ ਠੰਡਾ ਪਾਣੀ ਤੀ
ਅੱਛਾ,
ਹਾਂ,
ਹੂੰ ਪਰ ਅਸੀਂ ਮਤਲਬ ਵਧੀਆ ਰਿਹਾ ਯਾਤਰਾ ਬਹੁਤ ਵਧੀਆ ਸੀਂ।
ਚਲੋ ਵਧੀਆ ਆ ਅਸੀਂ ਵੀ ਸਲਾਹ ਬਣਾਉਂਦੇ ਪਏ ਆ ਘੁੰਮਣ ਫਿਰਨ ਦੀ ਸਾਡੀ ਬਣਦੀ ਨਹੀਂ ਪਈ,
ਜਾਓ ਸਗੋਂ ਹੇਮਕੁੰਟ ਸਾਹਿਬ ਹੋ ਕੇ ਆਓ, ਦਰਸ਼ਨ ਕਰਕੇ ਆਓ।
ਬਸ ਉੱਥੇ ਆਕਸੀਜ਼ਨ ਦੀ ਉਹ ਹੈਗੀ ਹੈ, ਨਾ ਉਹਦੀ
ਨਹੀਂ ਨਹੀਂ ਕੋਈ ਦਿੱਕਤ ਨਹੀਂ ਆਦੀ। ਉਹ ਆਪਣੇ ਵਹਿਮ ਆ, ਓਦਾਂ ਤਾਂ ਕੋਈ ਦਿੱਕਤ ਨੀ ਆਦੀ।
ਜ਼ਿਆਦਾ ਠੰਡ-ਠੰਡ ਕਰਕੇ ਹੁੰਦੀ ਹੈ, ਜ਼ਿਆਦਾ ਠੰਡ ਹੁੰਦੀ ਨਾ ਉਹਦੇ ਕਰਕੇ ਲੱਗਦਾ।
ਹਾਂ ਕੋਈ ਨੀ ਫੇਰ ਬਣਾਦੇ ਹਾਂ ਸਲਾਹ ਵਗੈਰਾ ਕਰਨੇ ਹਾ। ਹੋਰ?
ਬਸ,
ਛੁੱਟੀਆਂ ਚ ਹੋਰ ਬਸ ਯਾਤਰਾ ਚ ਹੀ ਗਏ।
ਇਸ ਤਰ੍ਹਾਂ ਗਏ, ਫੇਰ ਅਸੀਂ ਨਿਆਣੇ ਅਸੀਂ ਪੇਕੇ ਆਏ ਹਾਂ ਹੁਣ
ਅੱਛਾ
ਹੂੰ, ਪੇਕੇ ਇੱਥੇ ਨਿਆਣੇ ਮਸਤੀ ਕਰਦੇ ਨੇ,
ਚਲੋ ਵਧੀਆ ਆ।
ਹਾਂ ਛੁੱਟੀਆਂ ਦਾ ਕੰਮ ਕਰਨਾ ਨੀ ਨਿਆਣਿਆਂ ਨੇ,
ਅੱਛਾ ਆਹ ਸਾਡੇ ਬੱਚੇ ਵੀ ਕਿੱਥੇ ਕਰਦੇ ਨੇ, ਉਹ ਵੀ ਛੁੱਟੀਆਂ ਦਾ ਕੰਮ ਉਹਨਾ ਨੂੰ ਵੀ ਕਹੋ ਕਰਦੇ ਹੀ ਨੀ ਹੈਂ। ਬਸ ਛੁੱਟੀਆਂ ਚ ਲੈ ਜਾਓ ਘੁਮਾਉਣ ਵਾਸਤੇ
ਹਾਂ ਹੁਣ ਵਾਟਰ ਪਾਰਕ ਚੱਲੇ ਆ ਹੁਣ ਉੱਥੇ ਇੰਜੋਏ ਕਰਨ ਕਰਾਂਗੇ।
ਅੱਛਾ-ਅੱਛਾ, ਚੱਲੋ ਵਧੀਆ ਆ।
ਹੂੰ-ਹੂੰ।
ਏਦਾਂ ਹੀ ਹੁੰਦਾ, ਘੁੰਮਣਾ ਫਿਰਨਾ।
ਦਸ ਹਫ਼ਤੇ ਦੀਆਂ ਰਹਿ ਗਈਆਂ ਛੁੱਟੀਆਂ।
ਹੂੰ- ਹੂੰ, ਵਧੀਆ ਐ। ਹੋਰ
ਹੋਰ ਕੀ ਪਤਾ ਲੱਗਣਾ
ਹਾਂ, ਸਾਡੇ ਤੁਹਾਡੇ ਪਰਿਵਾਰ ਵਧੀਆ ਸਭ।
ਸਭ ਵਧੀਆ।
ਹੂੰ, ਵਧੀਆ ਈ ਚਾਹੀਦਾ ਗਾ। ਹੋਰ ਫਰਸ਼ੀ ਸਲਵਾਰ ਮੈਂ ਦੇਖਿਆ ਸੀ, ਬੜਾ ਸ ਵਧੀਆ ਲੱਗਦਾ ਸੀ, ਸੂਟ ਪਾਇਆ ਦਾ।
ਹਾਂਜੀ, ਮੇਰੀ ਨਨਾਨ ਨੇ ਸੀਤਾ ਸੀ ਸੂ, ਟ ਉਹਦੇ ਕੋਲੋਂ ਖੜੇ ਪੈਰ ਸਵਾਇਆ ਸੀ, ਕਿ ਅਸੀਂ ਘੁੰਮਣ ਜਾਣਾ। ਤੇ ਸੀਅ ਕੇ ਦਿਓ ਮੈਨੂੰ ਸੂਟ। ਫਿਰ ਉਹਨੇ ਮੈਨੂੰ ਦੋ ਸੂਟ ਸੀਅ ਕੇ ਦਿੱਤੇ, ਇੱਕ ਥੋੜਾ ਚੌੜਾ ਪਹੁੰਚਾ ਸਵਾਇਆ। ਇੱਕ ਥੋੜਾ ਦੂਸਰਾ ਤਿੰਨ ਇੰਚ ਆਲਾ।
ਅੱਛਾ, ਹੂੰ, ਚਲੋ ਵਧੀਆ, ਸੋਹਣਾ ਲੱਗਦਾ ਪਿਆ ਸੀ ਪਾਇਆ ਹੋਇਆ ਦਾ।
ਹੂੰ, ਸੋਹਣੀ ਲੱਗਦੀ ਸੀ ਫਰਸ਼ੀ ਸਲਵਾਰ ਦਾ ਟਰੈਂਡ ਆ ਗਿਆ, ਤੇ ਪਹਿਲਾਂ ਚੱਲਦੀਆਂ ਸੀ। ਤੇ ਉਵੇਂ ਹੀ ਆ ਗਿਆ ਹੁਣ ਰਵਾਜ਼।
ਹੂੰ-ਹੂੰ, ਹਾਂ ਉਹ ਤੇ ਹੈ, ਹੋਰ
ਹੁਣ ਬਸ, ਤੁਸੀਂ ਸੂਟ ਸੀਅ ਲੈਂਨੇ ਹੋ।
ਹਾਂਜੀ-ਹਾਂਜੀ, ਮੈਂ ਵੀ ਸੂਟ ਸੀਅ ਲੈਂਨੀ ਹਾਂ।
ਹੂੰ, ਤੇ ਸੀਅ ਲੋ ਇੱਕ ਆਪਣਾ ਫਰਸੀ ਸਲਵਾਰ।
ਕੋਈ ਨੀ ਸੀਤਾ ਹੋਇਆ ਉਹ ਵੀ ਸੂਟ, ਮੈਂ ਵੀ ਸੀਤੇ ਹੋਏ ਨੇ। ਹੋਰ ਤਾਂ ਨੀ ਸੀਤੇ ਹੋਏ, ਮੈਂ ਵੀ ਸੂਟ।
ਉੱਚੀ-ਉੱਚੀ ਸ਼ਰਟ ਨਾਲ
ਹਾਂ ਉੱਚੀ, ਮੈਂ ਇੱਕ ਨੀਵੀਂ ਸ਼ਰਟ ਦਾ ਬਣਵਾਇਆ। ਬੈਲਟ ਵਾਲਾ, ਹੂੰ ਫੇਰ ਮੈਨੂੰ ਸਹੀ ਨਹੀਂ ਲੱਗਦਾ ਪਿਆ ਸੀਗਾ।
ਹੂੰ, ਹੋ
ਕਿਉਂ ਸਹੀ ਕਟਿੰਗ ਨੀ ਕੀਤੀ।
ਨਹੀਂ ਸਹੀ ਸੀ ਕਟਿੰਗ ਬਸ, ਆਪਣੇ ਆਪ ਨੂੰ ਐਂ ਲੱਗਦਾ ਜਿਵੇਂ ਕੋਈ ਜੱਚਦਾ ਨੀ ਏ ਮਤ
ਥੋੜਾ ਚੋਣੇ ਪਾ ਕੇ ਸੀਣਾ ਸੀ ਸਲਵਾਰ।
ਹੂੰ, ਹਾਂ, ਚੋਣ ਪਾ ਕੇ ਈ ਇੱਕ ਦਿਨ ਆਇਆ ਐ।
ਕਈ ਸਿੱਧੀ ਵੀ ਇੱਕ ਸੀਅ ਦਿੰਦੇ ਨਾ।
ਹਾਂਜੀ-ਹਾਂਜੀ।
ਹੂੰ-ਹੂੰ।
ਬੋਸ
ਬਸ
ਵਧੀਆ।
ਹਾਂਜੀ। ਵੀ ਵਧੀਆ।
ਹੋਰ
ਤੁਸੀਂ ਖਾ ਪੀ ਬੈਠੇ ਰੋਟੀਆਂ।
ਹੋਰ, ਅਸੀਂ ਖਾ ਪੀ ਲੈ ਬੈਠੇ ਅੱਜ ਅਸੀਂ ਆਲੂ ਆਲੇ ਪਰੋਂਂਠੇ ਬਣਾਏ ਸੀ, ਨਾਲ ਦਹੀਂ, ਨਾਲ ਮੱਖਣ, ਨਾਲ ਲੱਸੀ।
ਹੂੰ, ਹੂੰ।
ਹੋਰ?
ਲੱਸੀ ਪੀ ਕੇ ਤਾਂ ਨੀਂਦ ਆਣ ਲੱਗ ਜਾਂਦੀ ਐ।
ਹਾਂ ਓਹੀਔ ਨਹੀਂ ਮੈਂ ਤੇ ਨਹੀਂ ਪੀਤੀ। ਪੀਤੀ ਬਾਕੀ ਸਭ ਨੇ ਪੀਤੀਆਂ ਲੱੱਸੀਆਂ ਵਗੈਰਾ।
ਹੂੰ।
ਹਮ। ਇਹ ਪੌੜੀਆਂ ਚੋਂ ਗਿਰ ਗਈ ਸੀਗੀ। ਉਹਦੇ ਕਰਕੇ ਮੈਂ ਤਾਂ ਪੀਤੀ ਕੋਈ ਨੀ ਮੈਂ ਕਿਹਾ ਐਵੇਂ ਹਡਾਂ ਚ ਵੜੇਗੀ।
ਅੱਛਾ।
ਹਮ।
ਹੋਰ।
ਬਸ ਵਧੀਆ।
ਹੋਰ ਕੀ ਬਸ ਅੱਸੀਂ ਵੀ ਦੋ ਦਿਨ ਹੈਗੇ ਆ ਫਿਰ ਚਲੇ ਜਾਣੈ।
ਹਮ।
ਤੁਸੀ ਨੀ ਗਏ ਕਿਧਰੇ?
ਅਸੀਂ ਵੀ ਘੁੰਮ ਆਏ ਹਾਂ ਇੱਧਰ ਪੰਜਾਬ ਚ ਆਏ ਸੀ ਇੱਧਰ ਘੁੰਮਣ ਫਿਰਨ ਆਏ ਦੇ ਹਾਂ।
ਹੂੰ।
ਹਮ। ਬਸ ਅਸੀਂ ਵੀ ਅੱਜ ਦਾ ਦਿਨ ਈ ਆ ਚਲੇ ਜਾਣਾ ਅਸੀਂ ਵੀ।
ਠੀਕ ਹੈ।
ਹੂੰ। ਹੋਰ?
ਤੇਰਾਂ ਕੂ ਨਾਨਕੇ ਆਏ ਦੇ ਐ।
ਚ ਰੈ ਲਿਆ ਹੁਨ, ਬੜਾ ਹੋ ਗਿਆ।
ਹੂੰ।
ਨਾਨਕੇ ਹੋ ਗਏ ਨੇ।
ਹੂੰ।
ਅੱਠ ਦਿਨ ਈ ਬੜੇ ਹੁੰਦੇ ਨੇ।
ਹੂੰ, ਏ ਤਾਂ ਹੈ ਜਾਣਾ ਤਾਂ ਹੈ ਈ ਐ।
ਹਾਂ, ਦੋ ਦਿਨ ਦਵਾਂਗੇ, ਭਾਂਵੇ ਇੱਕ ਦਿਨ ਰਵਾਂਗੇ।
ਆਹੋ।
ਜਾਣਾ ਤਾਂ ਅਖੀਰ ਚ ਘਾੱਰ ਈ ਏ।
ਕਿਓਂ, ਆਏ ਹਾਏ। ਹੋਰ।
ਘਿਓ ਦੀ ਆ।
ਹਮ ਬੱਚੇ ਲੜਦੇ ਨੇ ਆਪਸ ਚ। ਲੜਾਈ ਕਰਦੇ ਨੇ ਫੇਰ ਇੱਕੋ ਹੀ। ਫੇਰ ਇੱਕ ਹੋ ਜਾਂਦੇ ਨੇ।
ਹੋਰ, ਇਕੱਠੇ ਟੀ ਵੀ ਲਾ ਲੋੋ ਤੇ ਕਹਿਣਗੇ ਇਹ ਲਾਣਾ। ਸੀਗਾ ਮੈਂ ਔ ਲਾਣਾ ਸੀਗਾ। ਅਈਔ ਕੰਮ ਏ ਬੱਚਿਆਂ ਦੇ ਜਾਂ ਫੋਨਾਂ ਚ ਵੜ ਦੇਣ, ਹੋਰ।
ਮਾਵਾਂ ਨੂੰ ਪਰੇਸ਼ਾਨ ਕਰਦੇ ਨੇ।
ਪਤਾ ਕਿੱਥੋਂ ਲੱਗੇ ਨਾਨਕੇ ਆਏ ਦੇ ਨੇ।
ਹੁਮ ਆ
ਨਾਲ ਮਾਵਾਂ ਵੀ ਕਲਪਦੀਆਂ।
ਹਾਂ।
ਬੜਾ। ਹੋਰ।
ਹੋਰ, ਬਾਸ ਠੀਕ ਐ।
ਐ ਵੀ ਆ। ਚਲੋ ਫੇਰ, ਬਾਸ ਵਧੀਆ।
ਹੁਣ ਰੋਟੀ ਚਲੋ, ਠੀਕ ਐ ਫੇਰ।
ਹਾਂਜੀ, ਵਧੀਆ ਐ ਚਲੋ ਚੰਗਾ।
ਠੀਕ ਏ ਜੀ
ਠੀਕ ਏ।